ਹਮ
ਸਤਿ ਸ੍ਰੀ ਅਕਾਲ
ਸਾਤ ਸ੍ਰੀ ਅਕਾਲ, ਹੋਰ ਠੀਕ ਹੈ ਬਸ ਮੈਂ ਵੀ ਠੀਕ ਹਾਂ, ਹੋਰ ਘਰੇ ਸਾਰੇ ਠੀਕ ਨੇ
ਹਾਂ ਸ ਸਭ ਵਧੀਆ ਨੇ, ਤੂੰ ਦੱਸ, ਤੂੰ ਸਾਰੇ ਠੀਕ ਨੇ
ਅਰਦਾਸ
ਅੱਛਾ ਬਸ ਯਾਰ ਤੇ ਮ ਉਹ ਟਮ ਜਾ ਲੱਗਿਆ ਸਾਰਾ ਦਿਨ ਐਵੇਂ ਹੀ ਘਰ ਦੇ ਕੰਮਾਂ 'ਚ ਨਿਕਲ ਗਿਆ ਫੇਰ ਮੈਂ ਸੋਚਿਆ ਮੈਂ ਕਿਹਾ ਚਲੋ ਹੁਣ ਫੋਨ ਕਰਦੀ ਆਂ ਹਾਂ, ਪਤਾ ਕੀ ਉਹ ਨਾ ਮੇਰਾ ਭਰਾ ਅੱਜ ਪਨੀਰ ਲੈ ਕੇ ਆਇਆ ਸੀ ਤੇ ਫੇਰ ਕੀ ਕਹਿੰਦੇ ਨੇ, ਮੈਂ ਕੱਲ ਸ਼ਿਮਲਾ ਮਿਰਚ ਲੈ ਆਈ ਸੀ।
ਅੱਛਾ।
ਤੇ ਫੇਰ ਸਾਡੇ ਘਰੇ, ਅੱਜ ਸਵੇਰੇ ਸਲਾਹ ਜੀ ਬਣੀ ਸਾਰੇ ਕਹਿੰਦੇ ਵੀ ਅੱਜ ਤੇ ਨਾ ਅੱਸੀ ਸ਼ੱਕਰ ਚੋਲ ਖਾਵਾਂਗੇ, ਮੇਰਾ ਭਰਾ ਕਹਿੰਦਾ ਮੈਂ ਸਬਜ਼ੀ ਖਾਵਾਂਗ ਮੈਂ ਕਹਿੰਦੀ, ਮੈਂ ਕਿਹਾ ਮੈਂ ਓ ਬੇਸਣ ਦੇ ਗੋਦੜੇ ਹੁੰਦੇ ਨੇ ਓ ਖਾਵਾਂਗੀ। ਤੇ ਐਵੇਂ ਕਰਕੇ ਨਾ ਫੇਰ ਸਾਡੀ ਪਨੀਰ ਤੇ ਸਲਾਹ ਆ ਗੀ ਵੀ ਪਨੀਰ ਦੀ ਸਬਜ਼ੀ ਬਣਾਦੇ ਨੇ ਤੇ ਮੇਰਾ ਭਰਾ ਕਹਿੰਦਾ ਮੈਂ ਸੁੱਕੀ ਖਾਣੀ ਆ ਤੇ ਮੇਰੇ ਪਾਪਾ ਜੀ ਕਹਿੰਦੇ ਕਿ ਮੈਂ ਤਰੀ ਵਾਲੀ ਖਾਣੀ ਆ। ਤੇ ਮੈਂ ਕਹਿੰਦੀ ਮੈਂ ਵੀ ਸੁੱਕੀ ਖਾਣੀ ਆ ਤੇ ਫੇਰ ਮੇਰੀ ਮੰਮੀ ਕਹਿੰਦੀ ਆ ਲੋ ਫੜੋ ਸਾਰਾ ਸਮਾਨ ਤੇ ਤੁਸੀਂ ਆਪੇ ਬਣਾਓ ਤੇ ਤੁਸੀਂ ਖਾਓ ਫਿਰ ਮੈਂ ਇੱਕ ਸੈਡ ਤੇ ਤਾਂ ਬਣਾਈ ਸੁੱਕੀ ਸਬਜ਼ੀ ਪਨੀਰ ਦੀ। ਇੱਕ ਸੈਡ ਤੇ ਬਣਾਈ ਮੈਂ ਤਰੀ ਆਲੀ ਪਨੀਰ ਦੀ ਸਬਜ਼ੀ ਤੇ ਦੋਵੇਂ ਸਬਜ਼ੀਆਂ ਇੰਨੀਆ ਸੁ ਸਵਾਦ ਲੱਗੀਆਂ ਨੇ, ਸਾਰਿਆਂ ਨੇ ਇੰਨੀ ਤਾਰੀਫ਼ ਕੀਤੀ ਵੀ ਇੰਨੀ ਸਵਾਦ ਸਬਜ਼ੀ ਬਨਾਈ। ਤੇ ਸੁੱਕੀ ਸਬਜ਼ੀ ਤਾਂ ਇੰਨੀ ਟੇਸਟੀ ਸੀ।
ਤੇ ਹੋਣਾ ਤਾਂ ਹੀ ਤਾਂ
ਹਾਂ ਤੇ ਫੇਰ ਨਾ ਸਬਜ਼ੀ ਇੰਨੀ ਸਵਾਦ ਬਣੀ ਨਾ ਯਾਰ, ਸੱਚੀ ਇਨਾ ਮਤਲਬ ਦਿਲ ਖੁਸ਼ ਹੋਇਆ ਖਾ ਕੇ, ਮੈਂ ਪਤਾ ਕਿਵੇਂ ਬਣਾਈ ਸੁੱਕੀ ਸਬਜ਼ੀ ਜ ਮ ਮੈਂ ਨਾ ਪਹਿਲਾਂ ਮਸਾਲਾ ਕਰ ਲਿਆ ਗੰਢਿਆਂ ਦਾ ਤੇ ਟਮਾਟਰ ਦਾ ਓ ਤਾਂ ਮੈਂ ਪੇਸਟ ਬਨਾ ਲਿਆ ਤੇ ਨਾ ਮਤਲਬ ਪਿਆਜ ਚੀਰ ਕੇ ਓਨਾਂ ਨੂੰ ਜਿਵੇਂ
ਕਿੰਨੇ-ਕਿੰਨੇ ਕਰਦੀ ਐ ਤੂੰ?
ਮੈਂ ਆਪਦਾ ਚਾਰ ਪਿਆ, ਚਾਰ ਨੇ ਤਿੰਨ ਪਿਆਜਾਂ ਦਾ ਮਸਾਲਾ ਕੀਤਾ ਸੀ ਫੇਰ ਜਾਦਾ ਮਸਾਲਾ ਤਾਂ ਮਸਾਲੇ, ਮਸਾਲੇ ਜੀ ਆਲੀ ਸ ਸਬਜ਼ੀ ਹੋ ਜਾਂਦੀ ਐ ਨਾ ਤਾਂ ਕਰਕੇ ਤੇ ਫੇਰ ਮੈਂ ਓਦੇ ਵਿੱਚ ਪਾਇਆ, ਇੱਕ ਟਮਾਟਰ ਪਾ ਲਿਆ ਮੈਂ
ਅੱਛਾ।
ਫੇਰ ਨਾ ਮੈਂ ਪਤਾ ਕੀ ਕੀਤਾ ਸੀ, ਮੈਂ ਦੋ-ਸਬਜ਼ੀਆਂ ਦੇ ਮਸਾਲੇ ਕੀਤੇ ਸੀ, ਨਾ ਮੈਂ ਤਾਂ ਕਰਕੇ। ਜਾਦਾ ਮਸਾਲਾ ਕਰਨਾ ਪਿਆ, ਫੇਰ ਮੈਂ ਤਿੰਨ ਟਮਾਟਰ ਪਾ ਲਏ ਸੀ। ਫਿਰ ਅੱਧਾ ਓਦੇ 'ਚ ਵੀ ਪਾਣਾ ਸੀ, ਏਧਰ ਵੀ ਪਾਣਾ ਸੀ ਫਿਰ ਮੈਂ ਕਿਹਾ ਤੂੰ ਹੁਣ ਉਲਝ ਜਾਏਗੀ ਪਹਿਲਾਂ ਮੈਂ ਤੁੈਨੂੰ ਸੁੱਕੀ ਸਬਜ਼ੀ ਦੱਸਦੀ ਆਂ ਤੇ ਨਾ ਫੇਰ ਓਦੇ ਵਿੱਚ ਮੈਂ ਕੀ ਕੀਤਾ। ਗੰਡੇ ਚੀਰ ਕੇ ਗੰਡਿਆਂ ਨੂੰ ਜਿਵੇਂ ਆਪਾਂ ਖੋਲ੍ਹ ਨੀ ਦੇਂਦੇ ਜਦੋਂ ਪਾਸਤਾ ਜਾਂ ਬਣਾਦੇ ਨੇ ਜਾਂ ਪੀਜ਼ਾ ਬਣਾਦੇ ਨੇ ਓਦੇ ਵਿੱਚ ਵੀ ਤਾਂ ਅਸੀਂ ਐਵੇਂ ਕਰਦੇ ਨੇ, ਓਵੇਂ ਕਰ ਲਏ। ਹਾਂ ਫੇਰ ਓ ਕਰ ਲਿਆ, ਓ ਤੋਂ ਬਾਦ ਫੇਰ ਮੈਂ ਕੀ ਕੀਤਾ, ਮੈਂ ਕਿਹਾ ਚੱਲ ਹੁਣ ਇੰਨਾ ਕੁਛ ਤਾਂ ਕਰ ਲਿਆ ਵੀ ਚਲ ਓ ਵੀ ਕਰ ਲੈਂਦੇ ਨੇ।
ਅੱਛਾ, ਮੋਟੇ-ਮੋਟੇ ਜੇ ਗੰਡੇ
ਹਾਂ, ਗੰਡੇ ਕੱਟ ਕੇ ਤੇ ਸ਼ਿਮਲਾ ਮਿਰਚ ਕੱਟ ਲਈ ਮੈਂ ਤੇ ਫੇਰ ਮੈਂ ਤੇ ਓ, ਓ ਫਰਾਈ ਪੈਨ 'ਚ ਬਣਾਈ ਸੀ, ਓਦੇ ਵਿੱਚ ਮੈਂ ਤੇਲ ਰੱਖਿਆ। ਜਦੋਂ ਤੇਲ ਗਰਮ ਹੋ ਗਿਆ, ਓਦੇ ਵਿੱਚ ਅੱਧਾ ਚਮਚ ਮੈਂ ਜੀਰੇ ਦਾ ਹਾਂ-ਹਾਂ‌, ਘਿਓ ਪਾਾਲੋ, ਤੇਲ ਪਾਲੋ‌। ਅਸੀ ਤੇ ਸਰਸੋਂ ਦੇ ਤੇਲ ਦੇ ਈ ਬਣਾਦੇ ਆ ਨਾ ਤਾਂ ਕਰਕੇ। ਹਾਂ, ਸਾਡੇ ਹਾਂ, ਹਾਂ। ਕਰ ਦਾ ਹੀ ਹੈ। ਸਾਡੇ ਤੱਕ ਮੋਲ ਸਰੋਂ ਲੈ ਲੈਂਦੇ ਨੇ ਫੇਿਰ ਉਹਦੇ ਵਿੱਚ ਅਸੀਂ ਤੇਲ ਕਢਾ ਲੈਂਦੇ ਨੇ, ਬਸ ਫੇਰ ਬਾਅਦ, ਮੈਂ ਕੀ ਕੀਤਾ ਉਹਦੇ ਵਿੱਚ ਅੱਧਾ-ਚਮਚ ਜੀਰੇ ਦਾ ਪਾ ਤਾ ਫੇਰ ਉਹਦੇ ਵਿੱਚ ਜਿਹੜਾ ਮਸਾਲਾ ਸੀ, ਮਸਾਲਾ ਪਾ ਮਸਾਲੇ ਵਿੱਚ ਲੂਣ, ਮਿਰਚਾਂ ਤੇ ਹਲਦੀ ਪਾ ਜਿਵੇਂ ਜਿੰਨੀ, ਜਿੰਨੀ ਤੁਸੀਂ ਜਿਵੇਂ ਮੈਂ ਅੱਧਾ ਚਮਚ ਨੂਣ ਦਾ ਪਾਤਾ ਅੱਧਾ ਮਿਰਚਾਂ ਦਾ ਅੱਧਾ ਹਲਦੀ ਦਾ ਅੱਧਾ ਗਰਮ ਮਸਾਲੇ ਦਾ ਤੇ ਨਾ ਫੇਿਰ ਉਹਦੇ ਵਿੱਚ ਮੈਂ ਇੱਕ ਚਮਚ ਬੇਸਣ ਦਾ ਵੀ ਪਾਤਾ ਸੀ, ਉਹਦੇ ਨਾਲ ਨਾ ਮਸਾਲਾ, ਐਨ ਗਾੜਾ ਜਿਹਾ ਹੋ ਜਾਂਦਾ। ਮਸਾਲੇ ਚ ਉਹ ਪਾ ਕੇ, ਫਿਰ ਮੈਂ ਕੀ ਕੀਤਾ ਉਹਦੇ ਵਿੱਚ ਪਾਣੀ ਪਾ ਤਾ, ਐਨ ਚੰਗੀ ਤਰ੍ਹਾਂ ਜਦੋਂ ਮਸਾਲਾ ਐਨ ਭੁੰਨ ਗਿਆ। ਉਹਦੇ ਵਿੱਚ ਮੈਂ ਉਹ ਗੰਢੇ ਤੇ ਸ਼ਿਮਲਾ ਮਿਰਚ ਪਾਤੀ ਫੇਰ ਨਾ ਦੋ ਤਿੰਨ ਮਿੰਟ ਕੜਛੀ ਮਾਰੀ ਜਾਓ ਦੋ ਤਿੰਨ ਮਿੰਟ ਤੇ ਨਾ ਉਹ ਐਨ ਅੱਛੀ ਤਰ੍ਹਾਂ ਸੋਕ ਜੇ ਜਾਣਗੇ ਨਾ ਐਨ ਮਤਲਬ ਨਰਮਾਈ ਆ ਜਾਂਦੀ ਹੈ ਸਬਜ਼ੀ ਚ ਕੱਚੀ, ਕੱਚੀ ਜੀ ਨੀ ਰਹਿੰਦੀ ਬਿਲਕੁਲ, ਨਾ ਜਿਆਦਾ ਪ ਦੀ ਹੈ ਫਿਰ ਉਹਦੇ ਵਿੱਚ ਮੈਂ ਪਨੀਰ ਪਾ ਤਾ, ਪਨੀਰ ਪਾ ਕੇ ਚੰਗੀ ਤਰ੍ਹਾਂ ਪਨੀਰ ਨੂੰ ਮਿਕਸ ਕਰਕੇ ਫਿਰ ਮੈਂ ਢੱਕ ਤਾ, ਢੱਕ ਕੇ ਅਹ ਪਾਉਣ ਦਾ ਮਿੰਟ ਤੱਕ ਢੱਕ ਕੇ ਰੱਖਿਆ ਤੇ ਉਹ ਤੋਂ ਬਾਅਦ ਸਬਜ਼ੀ ਬਣ ਗਈ।
ਤੁਸੀਂ ਘਰ ਦਾ ਪਨੀਰ ਬਣਾਉਂਦੇ ਹੋ ਕੇ ਬਾਹਰੋਂ ਲੈ ਕੇ ਆਉਂਦੇ ਹੋ।
ਅਸੀਂ ਨਾ ਘਰੇ ਵੀ ਬਣਾ ਲੈਂਦੇ ਨੇ, ਪਰ ਅੱਜ ਤੇ ਬਾਹਰੋਂ ਹੀ ਪਨੀਰ ਲੈ ਕੇ ਆਈ ਸੀ। ਮੈਂ ਤੈਨੂੰ ਦੱਸਦੇ ਰਹੀ ਹਾਂ, ਮੇਰਾ ਭਰਾ ਪਨੀਰ ਲੈ ਕੇ ਆਇਆ ਸੀ ਨਾ।
ਅੱਛਾ।
ਤਾਂ ਕਰਕੇ
ਅੱਛਾ, ਤਾਂਹੀ ਦੋਵੇਂ ਭੈਣ ਭਰਾਵਾਂ ਵਿੱਚ ਲੜਾਈ ਹੋਈ।
ਹੋਰ ਨਹੀਂ ਲੜਾਈ
ਤੇਰੇ ਪਿੱਛੇ ਕੌਣ ਬੋਲਦਾ?
ਇਹ ਨਾ ਸਾਡੇ ਛੋਟੀ ਜਿਹੀ ਬੱਚੀ ਨਾ ਘਰੇ ਤਾਂ ਕਰਕੇ ਉਹ ਬੋਲਦੇ ਪਈ ਏ।
ਅੱਛਾ ਇਹਨੂੰ ਚੁੱਪ ਕਰਾ ਪਿੱਛੇ ਰੌਲਾ, ਰੌਲਾ ਆਉਣਂ ਦਾ।
ਅੱਛਾ। ਇਹ ਨਾ ਤਾਂ ਹੀ ਬਸ ਨਾ ਤੈਨੂੰ ਪਤਾ ਹੀ ਹੈ ਅੱਜ ਕੱਲ ਬੱਚੇ ਮੰਨਦੇ ਨਹੀ ਗੱਲਾਂ। ਬਸ ਫੇਰ ਅੱਸੀ ਯਾਰ
ਬੱਚੇ ਤਾਂ ਜਮਾ ਵੀ ਨਹੀਂ ਮੰਨਦੇ।
ਹਾਂ ਛੋਟੀ ਹੈ ਨਾ ਜ਼ਿਆਦਾ। ਦਾ ਵਿਚਾਰੀ ਹਜੇ ਇੱਕ ਡੇਢ ਸਾਲ ਦੀ ਤਾਂ ਕਰ ਕੇ, ਇੱਕ ਡੇਢ ਸਾਲ ਦੀ ਏ। ਸਾ ਸਾਡੇ ਚਾਚੇ ਤਾਇਆ ਦੀ ਕੁੜੀ ਹੈ ਨਾ, ਉਹ ਸਾਡੇ ਘਰੇ ਸ਼ਾਮੀ ਖੇਡਣ ਆ ਜਾਂਦੀ ਹੈ। ਅ ਕਰਕੇ
ਅੱਛਾ, ਅੱਛਾ।
ਹਾਂ ਬਸ ਫੇਰ ਨਾ ਯਾਰ ਉੱਤੇ ਫਿਰ ਮੈਂ ਤੈਨੂੰ ਦੱਸਦੀ ਹਾਂ ਫੇਰ ਮੈਂ ਫੇਰ ਆਪੇ ਰੋਟੀ ਬਣਾਈ, ਮੈਂ ਸਲਾਦ ਚੀਰੀਆ ਐਣ ਵਧੀਆ ਖੀਰਾ ਖੂਰਾ ਤੇ ਮੇਰੇ ਕੱਲ ਚਾਚੇ ਦੇ ਮੁੰਡੇ ਦਾ ਜਨਮ ਦਿਨ ਸੀ। ਉਹ ਕੇਕ ਲੈ ਆਇਆ। ਇੰਨੀ ਵਧੀਆ ਰੋਟੀ ਖਾਈ ਨਾ ਅੱਜ ਤੇ ਬੜਾ ਮਜ਼ਾ ਆਇਆ ਸੀ। ਅਤੇ ਫਿਰ ਤਰੀ ਵਾਲੀ ਸਬਜ਼ੀ ਬਣਾਈ। ਤਰੀ ਵਾਲੀ ਸਬਜ਼ੀ ਵੀ ਮਸਾਲਾ ਭੁੰਨ ਭਨ ਕੇ ਉਹਦੇ ਵਿੱਚ ਬੇਸਣ ਪਾ ਕੇ ਹੈਂ ਫੇਰ ਉਤੋਂ ਪਨੀਰ ਗੇਰ ਦੋ ਬਸ ਕੁੱਕਰ ਚ ਸਿੱਟੀ ਮਰਾ ਦੋ।
ਤੂੰ ਆ ਤੂੰ ਨਾਲੇ ਤੇਰਾ ਭਰਾ ਇਨੀ ਸ ਐੰਨੀ ਵਧੀਆ ਚੀਜ਼ਾਂ ਬਨਾਉਂਦੇ ਨੇ ਨਾ ਪਤਾ ਨੀ ਕਿੱਥੋਂ ਸੋਚ ਕੇ ਲਿਆਂਦੇ।
ਉਹ ਨਹੀਂ ਯਾਰ ਬਸ ਫਿਰ ਇਕ। ਪਤਾ ਕੀ ਹੈ ਮੈਂ ਤੇ ਮੇਰੇ ਭਰਾ ਕੀ ਕਰਦੇ ਨੇ ਅਸੀਂ ਨਾ ਘਰੇ ਬਹਿ ਕੇ ਨਾ ਕੁਛ ਨਾ ਕੁਛ ਸੋਚੀ ਜਾਣਾ ਵੀ ਕੀ ਬਣਾਈਏ ਕਿਵੇਂ ਬਣਾਈਏ ਯੂਟਿਊਬ ਤੋਂ ਵੇਖ ਲੈਂਦੇ ਨੇ। ਤੇ ਨਾ ਬੜਾ
ਹਾਂ, ਹਾਂ ਮੈਂ ਵੀ ਇੱਕ ਦਿਨ ਯੂਟਿਊਬ ਤੋਂ ਚਲੋ ਪਨੀਰ ਦੀ ਸਬਜ਼ੀ ਕਿਵੇਂ ਬੰਨਦੀ ਉਹ ਵੇਖੀ ਸੀ ਅ ਮੈਂ ਵੀ ਬਣਾ ਕੇ ਵੇਖੀ ਸੀ ਇੱਕ ਦਿਨ
ਅੱਛਾ -ਅੱਛਾ ਵਧੀਆ ਕੀਤਾ ਬਹੁਤ ਸਵਾਦ ਬਣਦੀ ਹੈ।
ਹਾਂ -ਹਾਂ ਬਹੁਤ ਜ਼ਿਆਦਾ।
ਹਾਂ ਪਤਾ ਕਿ ਉਹ ਨਾ, ਇੱਕ ਦੋ, ਵਾਰ ਹੁੰਦਾ। ਆਪਾਂ ਨੂੰ, ਕਿਵੇਂ ਵਧੀਆ ਨੀ, ਬਣੂਗੀ ਫੇਰ ਨਾ, ਆਪੇ ਹੀ ਬਹੁਤ
ਤੇ ਸ਼ੁਰੂ ਚ, ਤਾਂ ਵਧੀਆ ਬਣਦੀ ਵੀ, ਨੀ ਹੈਗੀ ਬੰਦੇ ਕੋਲ
ਹਾਂ ਉਹੀ ਤੇ ਨਾ, ਮੈਂ ਕਹਿ ਤੇ ਰਹੀ ਹਾਂ, ਸ਼ੁਰੂ- ਸ਼ੁਰੂ ਚ, ਨਹੀਂ ਬਣਦੀ ਉਹ ਤੋਂ ਬਾਅਦ ਤਾਂ ਸਵਾਦ ਬਣਨ ਲੱਗ ਜਾਂਦੀ ਹੈ। ਵਧੀਆ ਸਬਜ਼ੀ ਬਣਨ ਲੱਗ ਜਾਂਦੀ ਹੈ। ਆਪਣਾ ਖਾਓ
ਅੱਛਾ, ਸਹੀ ਗੱਲ ਏ ਯਾਰ। ਹੁਣੇ ਤਾਂ ਖਾਣਾ ਹੈ, ਨਾਲੇ ਫੇਰ ਬੁਢਾਪੇ ਚ, ਕਿੰਨੇ ਸੇਵਾ ਕਰਨੀ ਹੈ ਸਾਡੀ
ਗੱਲਾ ਤੇ ਨਾ ਜੇ ਆਪਾਂ ਨਾ, ਘਰੇ ਬਣਾ ਕੇ, ਖਾਈਏ ਤੇ, ਬਹੁਤ ਵਧੀਆ ਹੀ ਬਣੇਗਾ ਸਾਰਾ ਕੁਛ ਹੀ ਐਵੇਂ ਨਹੀਂ ਹੁੰਦਾ ਕਿ ਕੋਈ ਵਧੀਆ ਨਹੀਂ ਬਣਦਾ। ਅਸੀਂ ਤਾਂ ਨਾ ਬਣਾਉਦੇ ਹੀ, ਰਹਿੰਦੇ ਨੇ ਘਰੇ ਬਹੁਤ ਮਤਲਬ ਜ਼ਿਆਦਾ ਤਰ ਚੀਜ਼ਾਂ ਨਾ, ਜਿਵੇਂ ਕਦੇ ਕੁਛ, ਕਦੇ ਕੁਛ। ਆਪਾ ਤਾਂ ਬਣਾਉਂਦੇ ਹੀ ਰਹਿੰਦੇ ਨੇ, ਅਸੀਂ ਨੀ ਐਵੇਂ ਕਰਦੇ ਕਿ ਵੀ ਹਾਂ ਘਰੇ ਨੀ ਬਣਾਣਾ ਨਾ ਅਸੀਂ
ਨਹੀਂ-ਨਹੀਂ ਕਦੇ ਜੇ, ਕੋਈ ਚੀਜ਼ ਮੈਂ ਵੇਖ ਲੈਂਦੀ ਹਾਂ ਨਾਲੇ ਦੀ ਵਾਰੀ ਤੇਰੇ ਕੋਲੋਂ ਵੀ, ਪੁੱਛਦੀ ਹਾਂ ਮੈਂ ਜ਼ਰੂਰ ਬਨਾ ਕੇ ਵੇਖਦੀ ਹਾਂ ਫਿਰ ਉਹਨੂੰ
ਹਾਂ ਸਹੀ ਗੱਲ ਹੈ, ਬਣਾਉਣੀ ਚਾਹੀਦੀ ਹੈ ਯਾਰ ਕੁਛ ਨੀ ਰੱਖਿਆ ਉਹਨੂੰ
ਹਲਾਊਂਗਾ
ਹਾਂ ਤੇ, ਨਾ ਵਧੀਆ ਚੀਜ਼ਾਂ ਬਣਦੀਆਂ। ਵਧੀਆ ਨਹੀਂ ਐਵੇਂ ਨਹੀਂ ਹੈਗਾ ਕਿ ਬਈ ਨਹੀਂ ਬਣਦੀ ਉਹ ਸਾਡੇ ਵਹਿਮ ਹੁੰਦੇ ਨੇ ਕਿ ਬਈ। ਨਹੀਂ ਬਣਨਗੀ ਇਹ ਹੋਜੂਗਾ! ਉਹ ਹੋਜੂਗਾ ਵਧੀਆ ਬਣਦੀ ਨੀ, ਜੇ ਆਪਾਂ ਮਨ ਲਾ ਕੇ ਕੇ ਬਣਾਈਏ ਨਾ ਸਾਰਾ ਕੁਛ ਵਧੀਆ ਹੀ ਬਣੂ।
ਸਹੀ -ਸਹੀ ਗੱਲ ਹੈ।
ਹੁਣ ਵੇਖ, ਆਪਾਂ ਜਿਵੇਂ ਰੈਸਟੋਰੈਂਟਾਂ ਚ, ਖਾਂਦੇ ਨੇ ਉੱਥੇ ਕਿਹੜਾ ਸਾਨੂੰ ਤਾਜ਼ਾ ਬਣਾ ਕੇ, ਦਿੰਦੇ ਨੇ ਐਵੇਂ ਹੀ ਦਿੰਦੇ ਨੇ, ਇਸ ਤੋਂ ਚੰਗਾ ਤੇ, ਆਪਣੇ ਘਰੋਂ ਬਣਾਓ।
ਉਹ ਵੀ ਤਾਂ, ਸਾਨੂੰ ਪਹਿਲੇ ਦਾ ਹੀ ਬਣਿਆ -ਬਣਾਇਆ ਦਿੰਦੇ ਨੇ, ਨਾਲੇ ਜਿਵੇਂ ਆਪਾਂ ਕਰਦੇ ਨੇ ਘਰੇ ਆਪਾਂ ਨੁਕਸ ਨੁਕਸ ਕੱਢਦੇ ਨੇ ਮੰਮੀ ਨੂੰ, ਕਹਿੰਦੇ ਨੇ ਅਸੀ ਨੀ ਆਹ ਇੱਕ ਆਹ ਪਹਿਲਾਂ ਖਾਈ ਸੀ ਦੁਪਹਿਰੀ ਅੱਸੀ ਨੀ ਖਾਣੀ ਆ, ਤਾਂ ਬਸੀ ਹੋ ਗਈ ਆਪਾਂ ਉਧਰ -ਉੱਧਰ ਕਿਵੇਂ ਵੇਖਦੇ। ਸਾਨੂੰ ਕੀ, ਪਤਾ ਹੁੰਦਾ ਹੈ ਕਿ ਉਹ ਸਾਨੂੰ ਕਿੰਨੇ ਦਿਨਾਂ ਦੀਆਂ ਸਬਜ਼ੀਆਂ ਦਿੰਦੇ।
ਹਾਂ ਬਿਲਕੁਲ ਸਹੀ ਗੱਲ ਹੈ, ਕੁਛ ਨੀ ਪਤਾ ਹੁੰਦਾ। ਅਤੇ ਨਾ ਐਵੇਂ ਕੈਂਦੇ ਨੇ ਬੜੀ ਸਵਾਦ ਲੱਗੀ ਬੜੀ ਸਵਾਦ ਲੱਗੀ ਸਾਨੂੰ ਇਹ ਤੇ ਨੀ ਪਤਾ ਨਾ ਕਿਵੇਂ ਬਣ ਰੇ ਕਿਵੇਂ ਬਨ ਰਈ ਐ ਕਿਵੇਂ ਨਈ ਬਨ ਰਈ ਐ ਐਵੇਂ ਖਵਾ ਲੈਂਦੇ ਆ।
ਸਬਜ਼ੀ ਹੁੰਦੀ ਐ ਤਾਂ ਅਸੀਂ ਕਹਿ ਦਿੰਦੇ ਨੇ ਤਾਂ ਖ਼ਰਾਬ ਐ ਓਥੇ ਤਾਂ ਸਾਨੂੰ ਜਿਵੇਂ ਮਰਜ਼ੀ ਕਿਵੇਂ ਦਰ ਹੇ ਖ਼ਰਾਬ ਹੋਵੇ ਸਹੀ ਹੋਵੇ ਓਹ ਤਾਂ ਅਸੀਂ ਖਾ ਲੈਂਦੇ ਨੇ, ਘਰੇ ਪਤਾ ਨੀ ਕੀ ਹੁੰਦਾ ਏ।
ਹਾਂ ਸਹੀ ਗੱਲ ਆ ਯਾਰ ਤੇਰੀ ਬਿਲਕੁਲ, ਮੈਂ ਤਾਂ ਆਪ ਸੋਚਦੀ ਆਂ। ਕਿਵੇਂ ਪਤਾ ਨੀ ਕਿਵੇਂ ਲੋਕ ਕੀ ਐ ਕਰਦੇ ਨੇ, ਓ ਗਈ ਓ ਗਈ, ਵਦੀਆ ਬਨਦੀ ਐ।
ਸਾਰਾ ਦਿਨ ਬਾਰ ਦਾ ਈ ਖਾਨਾ ਖਾਂਦੀ ਏ, ਘਰ ਦਾ ਤਾਂ ਖਾਂਦੀ ਨੀ ਓਨੂੰ। ਬੜੀ ਮੁਸ਼ਕਲ ਨਾਲ ਓ ਖਲਾਉਂਦੇ ਨੇ, ਘਰ ਦਾ ਤਾਂ ਖਾਨਾ।
ਤੁਸੀਂ ਨਾ ਐਮੈ ਕਰਿਓ ਤੁਸੀਂ ਨਾ ਓਨਾਂ ਨੂੰ ਓ ਕਰਿਓ ਕੀ ਕੈਂਦੇ ਨੇ
ਨਾਲੇ ਓ ਨਾ ਵਾਲੀ ਪਤਲੀਏ ਨਾਲੇ ਜਿੰਨਾ ਓ ਨਾ ਐਨਾ ਖਾਂਦੀ ਐ ਮਤਲਬ ਫਰੂਟ
ਤੂੰ ਨਾ ਓਨੂੰ ਓ ਬਨਾ ਕੇ ਦੇਆ ਕਰ ਪੋਹਾ ਬਨਾ ਕੇ ਦੇਆ ਕਰ, ਪ੍ਰੋਟੀਨ ਦਾ ਹੁੰਦਾ ਪੋਹਾ ਵੀ, ਮੈਂ ਤੈਨੂੰ ਨਾ ਕੱਲ ਫੋਨ ਕਰਕੇ ਦੱਸਾਂਗੀ ਪੋਹਾ ਕਿਵੇਂ ਬਨਦੈ। ਤੇ ਨਾ ਬੋਤ ਸਵਾਦ ਬਨਦਾ ਐ ਪੋਹਾ ਵੀ ਹਾਂ, ਐਵੇਂ ਨੀ ਹੁੰਦਾ ਕਿ ਘਰ ਬਨਦਾ ਬੋਤ ਸਵਾਦ ਬਨਦਾ ਤੇ ਨਾ ਮੈਂ
ਨਾਲੇ ਆਪਾਂ ਅ ਸਾਡੀ ਸਾਰੀਆਂ ਸਹੇਲੀਆਂ ਕੈਂਦੀਆਂ ਨੇ ਕੈਂਦੇ ਓ ਤਾਂ ਬੜੀ ਸਵਾਦ ਸਬਜ਼ੀ ਬਨਾਂਦੀ ਐ ਜਸਪ੍ਰੀਤ ਤਾ।
ਸਈ ਗੱਲ ਐ, ਓ ਯਾਰ ਮੈਨੂੰ ਸ਼ੌਕ ਵਾਲਾ ਆ।
ਯਾਰ ਮੈਨੂੰ ਤੈਨੂੰ ਤਾਂ ਪਤਾ ਈ ਐ ਮੈਨੂੰ ਤਾਂ ਸ਼ੁਰੂ ਤੋਂ ਸ਼ੌਂਕ ਐ ਖਾਣ-ਪੀਣ ਦੀਆਂ ਚੀਜ਼ਾਂ ਬਨਾਨ ਦਾ।
ਹੂੰ-ਹੂੰ, ਨਾਲੇ ਜੇ ਜਿਸ ਜਿਸਨੂੰ ਸ਼ੌਕ ਹੁੰਦਾ ਜਿਸਦੇ ਮਨ ਵਿੱਚ ਪੈਂਦਾ ਐ ਦਮਾਕ ਵਿੱਚ ਹੁੰਦਾ ਐ ਕਿ ਆਪਾਂ ਆਹ ਚੀਜ਼ ਕਰਨੀ ਏ ਤਾਂ ਕਰਨੀ ਹੀ ਹੈਗੀ ਏ।
ਹਾਂ ਏ ਤਾਂ ਗੱਲ ਤੇਰੀ ਬਿਲਕੁਲ ਸਈ ਆ।
ਨਾਲੇ ਤਾਂਈ ਸਾਡੇ ਕੋਲੋ ਸੁਆਦ ਜੀ ਬਨ ਜਾਂਦੀ ਏ। ਸਾਡੇ ਦਿਲ ਵਿੱਚ ਹੁੰਦਾ ਐ ਕਿ ਹਾਂ ਅਸੀਂ ਪੂਰਾ ਜੋਸ਼ ਦੇ ਨਾਲ ਆਪਾਂ ਪੂਰੀ ਸਾਡੇ ਵਿੱਚ ਭਾਵਨਾਵਾਂ ਹੁੰਦੀਆਂ ਐ। ਕਿ ਹਾਂ ਜ਼ਰੂਰ ਸਾਡੇ ਕੋਲੋਂ ਐ ਵਧੀਆ ਈ ਹੋਊਗੀ ਆਪਾਂ ਅੱਦੀ ਵਾਰੀ ਐ। ਮੈਂ ਨਾ ਏ ਓਦਨ ਪੈਲੀ ਵਾਰੀ ਪਨੀਰ ਦੀ ਸਬਜ਼ੀ ਬਣਾਈ, ਮੈਂ ਸੋਚਿਆ ਮਹਾਂ ਕਿਤੇ ਮੇਰੇ ਕੋਲੋ ਖਰਾਬ ਨਾ ਹੋ ਜੇ।
ਨਈ ਯਾਰ ਪਤਾ ਕੀ ਗੱਲ ਹਾਂ ਚੱਲ ਯਾਰ ਚੰਗਾ ਫੇਰ ਸਸ ਰੀ ਕਾਲ ਹੈਂ।
ਹਾਂ ਠੀਕ ਐ ਚੰਗਾ ਸਸ਼ ਰੀ ਕਾਲ, ਮੇਰੇ ਵੱਲੋਂ ਸਾਰੇ ਪਰਿਵਾਰ ਵਾਲਿਆਂ ਨੂੰ ਸਸ਼ੀ
ਠੀਕ ਐ ਜੀ ਸਸ਼ੀ ਕਾਲ।
ਸਸ਼ੀ ਕਾਲ।